ਹੈਲੋ
ਹਾਂਜੀ ਸਸ ਸ੍ਰੀ ਕਾਲ ਜੀ।
ਹੈਲੋ ਹਾਂਜੀ ਸਸ ਸ੍ਰੀ ਕਾਲ ਆਵਾਜ਼ ਸੁਣ ਪਾ ਰਹੇ ਹੋ ਤੁਸੀਂ ਮੇਰੀ?
ਹਮ
ਹੈਲੋ
ਹੈਲੋ
ਹੈਲੋ
ਹਾਂਜੀ-ਹਾਂਜੀ ਹੋਰ ਕੀ ਹਾਲ ਚਾਲ ਏ, ਠੀਕ ਠਾਕ ਹੋ।
ਹੈਲੋ
ਹਾਂਜੀ ਠੀਕ ਹੋ ਮੈਂ ਕਿਆ।
ਹੈਲੋ ਹਾਂਜੀ-ਹਾਂਜੀ ਮੈਂ ਵਧੀਆ, ਤੁਸੀਂ ਸੁਣਾਓ ਕਿਦਾਂ ਠੀਕ ਹੋ? ਹਾਂਜੀ ਆਵਾਜ਼ ਨਾ ਥੋੜ੍ਹੀ ਸਲੋਅ ਆ ਰਹੀ ਹੈ।
ਹੈਲੋ
ਹਾਂਜੀ ਨੀ ਸਲੋਅ ਆ ਰਹੀ ਬਹੁਤ ਜਾਦਾ ਈ।
ਸਲੋਅ ਆ ਰਹੀ ਹੈ, ਅੱਛਾ ਜੀ।
ਹਾਂਜੀ ਬਹੁਤ ਸਲੋਅ ਆਹੀ ਆਵਾਜ਼। ਹਾਂਜੀ-ਹਾਂਜੀ ਮੈਂ ਵਧੀਆ ਠੀਕ-ਠਾਕ ਤੁਸੀਂ ਸੁਣਾਓ।
ਹਾਂਜੀ ਆਵਾਜ਼ ਨੀ ਆ
ਹਾਂਜੀ ਮੈਂ ਤੁਹਾਨੂੰ ਇਹ ਪੁੱਛ ਰਹੀ ਸੀ ਮੈਂ ਕਿਆ
ਹਮ
ਤੇ ਰੋਟੀ ਵਗੈਰਾ ਖਾ ਲਈ ਜੇ ਤੁਸੀਂ। ਹੈਲੋ।
ਹਾਂਜੀ-ਹਾਂਜੀ ਬਸ ਹੁਣੇ ਖਾਣਾ ਖਾ, ਖਾ ਕੇ ਫਰੀ ਹੋ ਗਏ ਸੀਗੇ, ਹਾਂਜੀ ਦਸ ਸਾਢੇ ਦਸ ਵਜੇ ਹਾਂਜੀ-ਹਾਂਜੀ ਹੁਣ ਆਈ ਥੋੜ੍ਹੀ ਜਿਹੀ। ਬਹੁਤ ਘੱਟ ਹੈ ਉਦਾ ਵਾਜ਼ ਤੁਹਾਡੀ।
ਅੱਛਾ ਜੀ।
ਹੋਰ ਤੁਸੀਂ ਖਾਣਾ-ਖੁਣਾ ਖਾ ਲਿਆ। ਹਾਂਜੀ-ਹਾਂਜੀ ਤੁਸੀਂ ਖਾ ਲਿਆ ਖਾਣਾ।
ਹਾਂਜੀ ਹਾਂਜੀ ਅਸੀਂ ਖਾ ਲਿਆ, ਕੀ ਬਣਾਇਆ ਸੀ ਅੱਜ।
ਮੈਂ ਅੱਜ ਮਾਂ ਰਾਜਮਾ ਦੀ ਦਾਲ ਬਣਾਈ ਸੀ ਨਾਲ ਚਾਵਲ ਸੀਗੇ ਨਾਲ ਨਾਲ ਫੁਲਕਾ। ਬਸ ਬੱਚਾ ਜੋ ਦਿਲ ਕਰਦਾ ਬੱਚੇ ਖਾ ਖੂ ਲੈਂਦੇ ਨੇ ਫੇਰ। ਗਰਮੀ ਬੋਤ ਐ, ਕੋਈ ਰੋਟੀ ਖਾਂਦਾ, ਕੋਈ ਚਾਵਲ ਖਾਂਦਾ। ਹਾਂਜੀ-ਹਾਂਜੀ।
ਪਾਣੀ ਪੀ-ਪੀ ਕੇ ਪੇਟ ਫੁੱਲ ਹੋ ਜਾਂਦਾ ਜੇ।
ਬਸ-ਬਸ ਸਾਰੀ ਦਿਹਾੜੀ ਨੀਬੂ ਪਾਣੀ ਪੀ ਲੋ, ਸਕੈਸ਼ ਪੀ ਲੋ। ਯਾ ਬਸ ਇੱਕ ਦੋ ਵਾਰੀ ਚਾਹ ਬਸ। ਚਾਹ ਤੇ ਬਿਲਕੁਲ ਨੀ ਦਿਲ ਕਰਦਾ ਪੀਣ ਗਰਮੀ ਬੋਤ ਜੈਦੀ ਏ।
ਚਾਹ ਜਿੰਨੀ ਪੀ ਲਓ ਬਾਚ ਘਬਰਾਹਟ ਵੀ ਬੋਤ ਜ
ਘਬਰਾਹਟ ਹੁੰਦੀ ਐ, ਹਾਂਜੀ, ਗਰਮੀ ਬਹੁਤ ਜੈਦੀ ਆ, ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਗਰਮੀ ਨਾਲ ਤੇ।
ਹਾਂਜੀ। ਬੋਤ ਜ ਅੱਜ ਤਾਂ ਬਹੁਤ ਈ ਜੈਦੀ ਐ ਨਾ, ਅੱਜ ਬਹੋਤ ਈ ਜੈਦੀ ਐ ਤੁਹਾਡੀ ਲਾਈਟ ਵੀ ਸਵੇ ਹਾਂ।
ਇੱਥੇ ਸਾਡੇ ਤੇ ਪਹਿਲੇ ਬੌਤ ਚਾਰ ਦਿਨ ਲਗਾਤਾਰ ਕੱਟ ਲੱਗਦਾ ਰਿਆ, ਸਾਡੇ ਤੋਂ ਬੌਤ ਲਾਈ ਦਾ ਪੰਗਾ ਖਾਂਦਾ ਰਿਆ। ਹਾਂਜੀ, ਲਾਈਟ ਬੜਾ
ਸਾਡੀ ਵੀ ਨੌ ਵਜੇ ਦੀ ਲਾਈਟ ਗਈ, ਹੁਣ ਆਈ ਜਾ ਕੇ।
ਹਾਂਜੀ-ਹਾਂਜੀ।
ਰਾਤ ਕੱਢਨੀ, ਦਿਨ ਤਾਂ ਚਲੋ ਨਿਕਲ ਜਾਂਦਾ, ਰਾਤ ਕੱਢਣੀ ਬਹੁਤ ਓਖ
ਹਾਂ, ਰਾਤ ਨੂੰ ਨੀ ਲਾਈਟ ਜਾਣੀ ਚਾਈਦੀ, ਰਾਤ ਨੂੰ ਬੜਾ ਖੱਜਲ ਖਰਾਬ ਹੁੰਦਾ ਸਾਰਾ ਦਿਨ ਫਿਰ ਸਰੀਰ ਸੁਸਤ-ਸੁਸਤ ਸੀਆ ਰਹਿੰਦਾ, ਐਕਟਿਵ ਨਈ ਰਹਿੰਦਾ ਸੀਸ ਰਾਤ ਦੀ ਨੀਂਦ ਨਾ ਪੂਰੀ ਹੋਵੇ ਤੇ।
ਹਾਂਜੀ, ਹੋਰ ਸੁਣਾਓ। ਕੌਣ-ਕੌਣ ਤੁਆਡੀ ਫੈਮਿਲੀ ਚ
ਹਾਂਜੀ, ਮੇਰੀ ਫੈਮਲੀ ਚ ਮੈਂ, ਮੇਰੇ ਹਸਬੈਂਡ, ਮੇਰੇ ਤਿੰਨ ਬੱਚੇ ਮੇਰੇ। ਬੇਟ ਬੇਟੀ ਮੇਰੇ ਹਾਂ, ਬੇਟਾ-ਬੇਟੀ ਮੇਰੀ ਬੇਟੀ ਮੇਰੀ ਬਾਹਰ ਗਈ ਹੋਈ ਐ ਯੁਕੇ। ਤੇ ਦੋ ਬੇਟੇ ਮੇਰੇ ਕੋਲ ਆ ਹਾਂਜੀ, ਵੱਡੇ ਬੇਟੇ ਮੇਰੇ ਪਲੱਸ ਟੂ ਕਰ ਲਈ ਆ ਤੇ ਛੋਟ ਟਾ ਬੇਟਾ ਨਾਈਂਥ ਵਿੱਚ ਆ, ਏਠਥ ਦੇ ਪੇਪਰ ਦੀਤੇ, ਨਾਈਂਥ ਚ ਹੋਇਆ।
ਠੀਕ ਏ, ਵਦੀਆ ਹੈਨਾ ਬੇਟੇ ਬੱਚੇ ਮਤਲਬ ਵੱਡੇ ਹੀ ਆ ਤੁਆਡੇ ਹਾਣੀ।
ਹਾਂਜੀ-ਹਾਂਜੀ।
ਹਾਂਜੀ, ਮੇਰੇ ਵੀ ਦੋ ਬੱਚੇ ਨੇ ਇੱਕ ਬੇਟੀ ਐ, ਇੱਕ ਬੇਟਾ ਜੇ। ਇੱਕ ਫਿਫਥ ਕਲਾਸ ਚ ਐ, ਇੱਕ ਯੁ ਕੇ ਜੀ ਕਲਾਸ ਚ ਦੇ।
ਅੱਛਾ ਜੀ, ਛੋਟੇ ਨਾ ਬੱਚੇ ਹਲੇ।
ਹਾਂਜੀ-ਹਾਂਜੀ, ਛੋਟੇ ਜੇ।
ਹਾਂਜੀ-ਹਾਂਜੀ, ਚਲੋ ਪਰਮਾਤਮਾ ਠੀਕ-ਠਾਕ ਰੱਖੇ ਇਹਨਾਂ ਨੂੰ ਵੱਡੀ- ਵੱਡੀ ਉਮਰ ਕਰੇ।
ਹਾਂਜੀ, ਛੁੱਟੀਆਂ ਪਈਆਂ ਬੌਤ ਇੱਕ ਤੇ ਗਰਮੀ ਉੱਤੋਂ ਇੰਨੀ ਜੈਦੀ ਆ ਉੱਤੋਂ ਬੱਚਿਆਂ ਨੂੰ ਸਾਂਭਣਾ ਛੁੱਟੀਆਂ ਪਈਆਂ ਹੋਣ ਤਾਂ ਬਹੁਤ
ਬਹੁਤ ਔਖਾ ਕੰਮ ਆ ਹਾਂਜੀ, ਹਾ ਬਸ ਹੁਣ ਤੇ ਕਹਿੰਦੇ ਬਸ ਜਲਦੀ-ਜਲਦੀ ਵੱਡੇ ਹੋ ਜਾਣ-ਵੱਡੇ ਹੋ ਜਾਣ ਬਸ। ਪੈਂਚਰ ਖਤਮ ਹੋਵੇ। ਹਾਂ, ਜਦੋਂ ਵੱਡੇ ਹੋ ਜਾਂਦੇ ਆ ਫੇਰ ਕਹਿੰਦੇ ਬਸ ਸੈਟਿੰਗ ਹੋ ਜਾਵੇ ਆਪਣਾ ਕਰੀਅਰ ਸੈਟ ਕਰ ਲੈਣ ਆਪਣਾ ਕੁਛ ਨਾ ਕੁਛ ਲਾਈਫ ਚ ਬਣ ਜਾਣ, ਜੋਬਸ ਵਗੈਰਾ ਮਿਲ ਜਾਣ ਵਧੀਆ। ਕੋਈ ਕਰ ਲੈਣ ਕੁਛ ਬੱਚਿਆਂ ਦੀ ਟੈਨਸ਼ਨ ਹੀ ਬੜੀ ਰਹਿੰਦੀ ਬੱਚਿਆਂ ਦੀ।
ਬਚ ਸਹੀ ਗੱਲ ਹੈ ਇਹ ਅੱਸੀ ਜਦੋਂ ਪੇਰੈਂਟਸ ਬਣ ਜਾਂਦੇ ਫੇਰ ਇਹ ਚੀਜ਼ਾਂ ਸਾਨੂੰ ਪਤਾ ਲੱਗਦੀਆਂ।
ਸਈ ਗੱਲ ਫੇਰ ਪਤਾ ਲੱਗਦਾ, ਸਈ ਗੱਲ ਐ ਪੈਲਾਂ ਤੇ ਹੂੰ, ਪੈਲਾਂ ਅਸੀਂ ਆਪਣੇ ਪੇਰੈਂਟਸ ਨੂੰ ਕਹਿੰਦੇ ਤੁਸੀਂ ਸਾਡੇ ਟਾਈਮ ਸ਼ਨ ਬੋਲ ਲੈਂਦੇ, ਸਾਡੀ ਟੈਨਸ਼ਨ ਨਾ ਕਰਿਆ ਕਰੋ, ਸਾਡੀ ਟੈਂਨਸ਼ਨ ਨਾ ਕਰਿਆ ਕੋ ਹੁਣ ਜਦੋਂ ਬੱਚੇ ਸਾਡੇ ਵਿੱਚ ਸਾਨੂੰ ਕਹਿੰਦੇ ਐ, ਹੁਣ ਫੀਲ ਹੁੰਦਾ ਵਾ ਅਸੀਂ ਅਪਣੇੇ ਪੇਰੈਂਟਸ ਨੂੰ ਇੱਦਾ ਕਹਿੰਦੇ ਹੁੰਦੇ ਸੀ ਸਾਡੀ ਟੈਂਨਸ਼ਨ ਨਾ ਕਰੋ ਅਸੀ ਠੀਕ ਆ, ਏਦਾ ਆ ਓ ਦਾ, ਹੁਣ ਪਤਾ ਲੱਗਦਾ ਮਾਂ ਪਿਓ ਕਿੱਦਾਂ ਫਿਕਰ ਕਰਦੇ ਹੁੰਦੇ ਸੀਗੇ।
ਹਾਂਜੀ, ਚਲੋ ਏਦਾਂ ਈ ਦੁਨੀਆਂ ਚੱਲਦੀ ਜਾਂਦੀ ਐ, ਦੁਨੀਆਂਦਾਰੀ ਹੈ ਈ ਇੱਦਾਂ ਦੀ ਐ। ਹ
ਹਾਂਜੀ, ਇਹ ਤਾਂ ਹੈਈ ਐ।
ਹਾਂਜੀ, ਹੋਰ ਤੁਸੀਂ ਗਏ ਨੇ ਕਿਤੇ ਗਰਮੀ ਦੀ ਛੁੱਟਿਆਂ ਚ ਘੁੰਮਣ ਵਗੈਰਾ।
ਗਰਮੀ ਨੇ ਛੁੱਟੀਆਂ ਬਸ ਏਦਾਂ ਈ ਮੇਰੇ ਮਦਰ ਨੀ ਠੀਕ ਸੀਗੇ ਉਹ ਮੇਰੇ ਕੋਲ ਆਏ ਹੋਏ ਸੀ ਤੇ ਬੇਟ ਟਾ ਮੇਰਾ ਜਾ ਆਇਆ ਸੀ ਅਪਣੀ ਮਾਸੀ ਘਰ ਜਾ ਆਇਆ ਸੀਗਾ। ਵਡਾ ਬੇਟਾ ਉਹ ਥੋੜਾ ਸਿਆਣਾ ਹੋ ਗਿਆ, ਮੇਚਓਰ ਹੋ ਗਿਆ ਉਹ ਜਾਂਦਾ ਈ ਨੀ ਘਰੋ।
ਹਾਂ ਸਹੀ ਗੱਲ ਬੱਚੇ ਜਿੰਨਾ ਚਿਰ ਬੱਚੇ ਛੋਟੇ ਹੋ ਨਾ ਉਹ ਉਨੀ ਦੇਰ ਹੀ ਬਸ ਤੇ ਜਾਇਆ-ਆਇਆ ਜਾਂਦਾ, ਜਦੋਂ ਬੱਚੇ ਵੱਡੇ ਹੋ ਜਾਣ ਮੈਚੋਰ ਹੋ ਜਾਣ ਫੇਰ ਨੀ ਨਿਕਲਿਆ ਜਾਂਦਾ।
ਬੱਚੇ ਕਿਤੇ ਆਪਣੇ ਘਰ ਤੋਂ ਕਿਤੇ ਬਾਹਰ ਰਹਿਣਾ ਬੜਾ ਅਜੀਬ ਜਿਹਾ ਫੀਲ ਕਰਦੇ ਆ। ਹਾਂਜੀ।
ਬੱਚਿਆਂ ਦੀ ਵੀ ਸੁਣਨੀ ਪੈਂਦੀ ਹੈ ਨਾ ਫੇਰ।
ਸੁਣਨੀ ਪੈਂਦੀ ਹਾਂਜੀ, ਬਿਲਕੁਲ ਸਹੀ ਗੱਲ ਹੂੰ ਛੋਟੇ ਹੁੰਦੇ ਬਸ ਜ ਜਥੇ ਚਲਾ ਗਿਆ ਘੁਮ ਲੋ ਘੁਮ ਲੋ। ਉਦੋਂ ਬੱਚੇ ਵੀ ਚਾਹ-ਚਾਹ ਨਾਲ ਚਲੇ ਜਾਂਦੇ ਮੰਮਾ ਨਾਲ ਚੱਲਦੇ ਘੁੰਮਣ ਵੱਡੇ ਹੋ ਕੇ ਤਾਂ ਘਰੋਂ ਹੀ ਬਾਹਰ ਨਿਕਲਦੇ ਬਸ ਆਪਣਾ ਜਿੱਥੇ-ਜਿੱਥੇ ਜਾਣਾ ਜਾ ਬਸ ਆਪਣੇ ਘਰ ਹੀ ਪਸੰਦ ਹੀ ਨਹੀਂ ਕਰਦੇ ਬਾਹਰ ਨਿਕਲਣਾ। ਹੂੰ ਬੱਚਾ ਆਪਣੇ ਘਰ ਕੰਫਰਟੇਬਲ ਹੁੰਦਾ ਵਾ ਬਾਹਰ ਤੁਹਾਨੂੰ ਪਤਾ ਹੀ ਆ ਫੇਰ ਕਿਤੇ ਜਾਣਾ ਕਿਸੇ ਨਾਲ ਐਡਜਸਟ ਕਰਨਾ ਬੜਾ ਔਖਾ ਲੱਗਦਾ ਬੱਚਿਆਂ ਨੂੰ ਵੱਡੇ ਬੱਚਿਆਂ ਨੂੰ।
ਹੂੰ- ਹੂੰ ਸਹੀ ਗੱਲ ਆ ਅੱਜ- ਕੱਲ ਬੱਚੇ ਬੱਚਿਆਂ ਨੂੰ ਫੋਨ ਹੀ ਨੀ ਮਤਲਬ ਫੋਨ ਤੋਂ ਹੀ ਨੀ ਫੁਰਸਤ ਮਿਲਦੀ ਤੇ।
ਫੋਨ ਤੇ ਨੀ ਹੋ ਫੁਰਸਤ ਮਿਲਦੀ ਜਾਣਾ ਵੀ ਕਿੱਥੇ ਸਹੀ ਗੱਲ ਹੈ। ਫੋਨ ਛੱਡਣਗੇ ਤੇ ਕਿਤੇ ਜਾਣਗੇ ਮੇੜ ਦੁਕਾਨ ਤੇ ਜਾਣ ਨੂੰ ਕਹਿ ਤੌ ਚਲੇ ਜਾਓ ਨਹੀਂ-ਨਹੀਂ, ਤੁਸੀਂ ਜਾਹਇਓ ਤੁਸੀਂ ਜਾਹਇਓ ਬਸ ਏਦਾਂ ਹੀ ਕਰਦੇ ਆ ਕੋਈ ਚੀਜ਼ ਚ ਲੈਣੀ ਹੋਵੇ
ਸਹੀ ਗੱਲ ਏਦਾਂ ਕਰਦੇ ਨੇ ਸਾਡੇ ਖੁਦ ਜੇਹੇ ਛੋਟੇ ਨੇ ਤੇ ਉਹ ਵੀ ਇਹ ਕੁਛ ਹਾਂ। ਔਨਲਾਈਨ ਹੀ ਜ਼ਿਆਦਾਤਰ ਮੰਗਵਾਉਂਦੇ ਬਸ ਰਾਤ ਨੂੰ ਜਿੱਥੇ ਬਾਰਾਂ ਇੱਕ ਵੱਜ ਜਾਣਾ ਮਹਿੰਗਾਣਾ ਬਸ ਜੀ ਕੋਈ ਆਨਲਾਈਨ ਔਡਰ ਕਰ ਦਿਉ
ਹਾਂਜੀ-ਹਾਂਜੀ, ਬਸ ਏਡੀ ਥਕਾਵਟ ਹੋਈ ਹੁੰਦੀ ਹੈ ਲੰਮੇ ਪੋਹ ਤੇ ਸਵੇਰੇ ਪਾਸਾ ਮਰ ਤੋਂ ਦੇਨ ਚੜ੍ਹਿਆ ਹੁੰਦਾ ਬਾਬਾ ਜੀ ਬੋਲਦੇ ਹੁੰਦੇ ਆ। ਸਵੇਰੇ ਫੇਰ ਲੱਗਦਾ ਹਾਏ ਸਿਰ ਹੋ ਵੀ ਗਈ ਹਲੇ ਹੁਣੇ ਤਾਂ ਸੁੱਤੇ ਸੀਗੇ।
ਆਹੋ ਪਤਾ ਨੀ ਨਾ ਦਿਨ ਬਹੁਤ ਲੰਬਾ ਹੋ ਗਿਆ ਆ ਹੈਣਾ ਜਿਵੇਂ ਇੱਕ ਤਾਂ ਗਰਮੀ ਇੰਨੀ ਜ਼ਿਆਦਾ ਹੈ। ਤੇ ਉਹ ਇਸ ਤਰ੍ਹਾਂ ਲੱਗਦਾ ਇੱਕ ਤਾਂ ਸਵੇਰ ਦੇ ਟਾਈਮ ਜਦੋਂ ਛੇ ਕੁ ਵਜੇ ਵੀ ਉੱਠ ਜਾਓ ਉੱਤਾਂ ਸੂਰਜ ਹੈ ਜਿੱਦਾ ਜਿਵੇਂ ਦੁਪਹਿਰ ਲੱਗ ਇੰਡੀਆ।
ਪੈਰ ਲੱਗੀ ਹੁੰਦੀ ਹਾਂਜੀ, ਇੱਦ ਹੀ ਲੱਗਦਾ ਦਿਨ ਚੜਿਆ ਹੁੰਦਾ ਕਿੰਨਾ ਕਾਫ਼ੀ ਦਿਨ ਲੱਗ ਗਿਆ। ਫੇਰ ਦੇਖ ਕੇ ਲੱਗਦਾ ਹਾਏ ਹੁਣ ਵੀ ਕੰਮ ਕਰ ਲਿਓ ਉਹ ਵੀ ਕੰਮ ਕਰ ਲਿਓ ਫਿਰ ਦੁਪਹਿਰੇ ਕੰਮ ਨੀ ਹੋਣਾ ਧੁੱਪ ਬਹੁਤ ਤੇਜ਼ ਹੋ ਜਾਣੀ ਸਵੇਰੇ-ਸਵੇਰੇ ਜਿੰਨਾ ਜਿੰਨਾ ਕਰਲੋ ਕਰਲਓ ਬਾਅਦ ਚੋਂ ਨੀ ਹੁੰਦਾ ਫੇਰ
ਹਾਂਜੀ, ਇੱਕ ਤਾਂ ਛੁੱਟੀਆਂ ਹੀ ਬਚਣ ਪਈਆਂ ਨਾ ਤੇ ਉਹਦੇ ਕਰਕੇ ਮਤਲਬ
ਨਹੀਂ ਨਿਬੜਦਾ ਹਾਂ ਕੰਮ ਹੀ ਨੀ ਨਿਬੜਦਾ ਨਾਸ਼ਤਾ ਨਹੀਂ ਕਰਦੇ ਪਹਿਲਾਂ ਤੇ ਉੱਠ ਕੇ ਨੀ ਹੈਗੇ ਬਾਰਾਂ ਇੱਕ ਵਜੇ ਤੋਂ ਪਹਿਲੇ -ਪਹਿਲੇ ਉੱਠਦੇ ਨੀ ਫੇ ਨਾਸ਼ਤਾ ਨੀ ਕਰਦੇ ਰਾਤੀ ਸੌਂਨਨੀ ਦੇ। ਹਾਂ ਉਹ ਕਹਿੰਦੇ ਅਸੀਂ ਹੁਣੇ ਤਾਂ ਉੱਠੇ ਸੀ ਮਤਲਬ ਸੁੱਤੇ ਸੀਗੇ ਤੇ ਤੁਸੀਂ ਫੇਰ ਏਦਾਂ ਕਰਦੇ ਪਏ ਹੋ। ਸਵੇਰੇ ਉੱਠਦੇ ਨੀ, ਸਵੇਰੇ ਸਾਨੂੰ ਹੁੰਦਾ। ਉੱਠ ਕੇ ਖਾਣਾ ਖੁਣਾ ਖਾ ਲੈਣ। ਤੇ ਚਲੋ ਵਧੀਆ ਇਸ ਤਰ੍ਹਾਂ ਮਤਲਬ ਚਲੋ, ਆਪਾਂ ਕੰਮ ਕੁਮ ਕਾਰ ਲਾਗੇੇ। ਫੇਰ ਜਦੋਂ ਉਦੋਂ ਕੰਮ ਦੀ ਵਾਰੀ ਹੁੰਦੀ, ਉਦੋਂ ਖਾਣੇ ਟਾਈਮ ਹੋ ਜਾਂਦਾ ਬੱਚਿਆਂ, ਬ੍ਰੇਕਫਾਸਟ ਤੇ ਭੁਲੀ ਹੀ ਜਾਓ, ਹੁਣ ਛੁੱਟੀਆਂ ਵਿੱਚ ਤੇ
ਨਹੀਂ ਹੁੰਦਾ। ਉਹ ਨਹੀਂ ਖਾਂਦੇ, ਸਿੱਧਾ ਲੰਚ ਹੀ ਚਲਦਾ, ਸਹੀ ਗੱਲ ਆ ਬ੍ਰੇਕਫਾਸਟ ਨਹੀਂ ਹੁੰਦਾ।
ਹਾਂ ਬਸ
ਹਾਂਜੀ, ਏਦਾਂ ਹੀ ਹੈ, ਨਾਲੇ ਕੁਛ ਵੈਸੇ ਵੀ ਖਾਣ ਨੂੰ ਗਰਮੀ ਇੰਨੀ ਕੁਛ ਖਾਣ ਨੂੰ ਜੀਅ ਨਹੀ ਕਰਦਾ ਤੇ ਨਹੀਂ ਕਰਦਾ। ਇੱਕ ਅੱਜ-ਕੱਲ੍ਹ ਬੱਚੇ ਵੈਸੇ ਵੀ ਰੋਟੀ ਘੱਟ ਖਾਂਦੇ ਅਤੇ ਬਾਹਰ ਦਾ ਫਾਸਟ ਫੂਡ ਹੋ ਗਿਆ ਜਿਸ
ਹਾਂ, ਪਰ ਡਾਕਟਰ ਮਨਾ ਕਰਦੇ ਨਾ ਬਾਹਰਲਾ ਫਲਸ ਫੂ ਬੱਚਿਆਂ ਨੂੰ ਬੰਦ ਕਰੋ ਪਰ ਬੱਚੇ ਕਿੱਥੇ ਸੁਣਦੇ ਆ। ਨਹੀਂ ਸੁਣਦੇ ਬੱਚੇ ਹੂੰ ਬੱਚੇ ਕਹਿੰਦੇ ਬਾਹਰੋਂ ਮੰਗਵਾ ਦੋ ਕੁਛ ਘਰ ਖਾਣ ਜੀ ਨੀ ਕਰਦਾ।
ਹਾਂਜੀ ਸਹੀ ਗੱਲ ਹੈ, ਨਹੀਂ ਖਾਂਦੇ ਬੱਚੇ ਅਜ ਕੱਲ ਦੇ ਹਾਂਜੀ, ਹੋਰ ਸੁਣਾਓ? ਮਤਲਬ ਫੈਮਿਲੀ ਜੁਆਇੰਟ ਹੈ ਤੁਹਾਡੀ ਕਿ ਮਤਲਬ
ਨਹੀਂ, ਮੇਰੇ ਹਸਬੈਂਡ ਇਕੱਲੇ ਕੱਲੇ ਆ, ਤੇ ਪਰ ਮੇਰੇ ਮਦਰ ਇਨਲੋ ਬਾਦਲਾਂ ਪੈਦਾ ਹੁੰਦੇ ਪਿਛਲੇ ਸਾਲ ਆਏ ਹੋਏ ਮੇਰੀ ਮਦਰ ਇਨਲੋ ਥੋੜੀ ਓਨਾ ਨੂੰ ਪ੍ਰੋਬਲਮ ਹੋ ਗਈ ਸੀਗੀ। ਦਿਲ ਨੂੰ ਬੜਾ ਅਜੀਬ ਜਿਹਾ ਲੱਗਦਾ, ਘਰੱਲਾੱਲਾਿਹਾ ਲੱਗਦਾ ਬੇਟੀ ਵੀ ਮੇਰੀ ਵੀ ਚਲੇ ਗਈ ਬਾਹਰ।
ਹਾਂਜੀ। ਉਹ ਰੌਣਕ ਜੀ ਨੀ ਨਾ ਰਹਿਣ ਦੀ
ਹਾਂ ਬੇਟੀਆ ਜੋ ਹਾਂਜੀ, ਹਾਂਜੀ ਘਰ ਚ ਫਿਰ ਵੀ ਇਕੱਲੀ ਲੇਡੀਜ਼ ਨੇ ਰਹਿਣਾ ਤੇ ਜਾਂ ਜਿੱਦਾਂ ਬਾਕੀ ਫੈਮਲੀ ਨਾਲ
ਹਾਂਜੀ
ਥੋੜਾ ਅਜਿਬ ਜਯਾ ਵੇ, ਜੋ ਗਾਲ ਲੇਡੀ- ਲੇਡੀਜ਼ ਨੇ ਆਪਸ ਚ ਕਰ ਲੈਣੀ। ਤੇ ਉਹ ਗੱਲ ਨੀ ਨਾ ਬਣਦੀ, ਫਿਰ ਹੂੰ, ਓਦਾਂ ਚਲੋ ਕੁਝ ਓਦਾ ਤਾ ਸਾਰੇ ਕਹਿਣਾ ਮੰਨਦੇ ਆ। ਗੱਲਬਾਤ ਸਮਝਦੇ, ਇੱਕ ਦੂਸਰੇ ਦੀ ਕਰਦੇ ਪਰ ਫੇਰ ਵੀ ਤੁਹਾਨੂੰ ਪਤਾ ਹੀ ਹੈ, ਹੁੰਦਾ ਹੀ ਕੋਈ ਸ਼ੋਪਿੰਗ ਕਰਨ ਜਾਣਾ ਜਾਂ ਕੁਈ ਚੀਜ਼ ਲੈਣ ਜਾਣਾ।
ਹਾਂ ਸੌ ਸਾਥ ਹੋ ਜਾਂਦਾ ਹਾਂ। ਨਾਲ ਕੋਈ ਸਾਥ ਹੋਵੇ ਨਾ ਫਿਰ ਜਾਣਾ ਏ ਹੋਦਾ ਵਾ, ਹੁਣ ਇੱਧਰ ਅਸੀ ਮੈਂ ਤੇ ਮੇਰੀ ਇੱਕ ਜਠਾਣੀ ਸੀ। ਅਸੀਂ ਜੁਆਇੰਟ ਫੈਮਿਲੀ ਆਪਾਂ ਫੇਰ ਚਲੋ, ਸੈਪਰੇਟ ਹੀ ਰਹਿੰਦੇ ਚਲੋ ਇਹ ਤੇ ਤੇ ਹੈਗਾ ਹੈ ਨਾ। ਕਿ ਕਿਤੇ ਜਾਣਾ ਅਸੀ ਇੱਕ
ਹਾਂ। ਮੈਨੂੰ ਤੇ ਬੜਾ ਸ਼ੌਕ ਸੀ, ਮੇਰੀ ਕੋਈ ਦਰਾਣੀ ਹੋਵੇ ਕੋਈ ਜੇ ਨੀ ਹੋਵੇ ਮੈਨੂੰ ਬਹੁਤ ਸ਼ੌਂਕ ਸੀਗਾ, ਪਰ ਪਰਮਾਤਮਾ ਕੁਛ ਹੋਰ ਹੀ ਮਨਜ਼ੂਰ ਸੀਗਾ। ਨੰਨਾੜਾ ਹੈਗੀਆਂ, ਮੇਰੀਆਂ ਇੱਕ -ਦੋ ਬਾਹਰ ਆ। ਇੱਕ ਇੱਥੇ ਨੇ ਦਸੂਏ ਵੱਲ ਰਹਿੰਦੇ ਨੇ ਇੱਕ ਹੂੰ, ਇਕ ਇੱਥੇ ਰਹਿੰਦੇ ਆ, ਨਿਊਜੀਲੈਡ ਉਹ ਵੀ ਵਚਾਰੇ ਆਪਣੀ ਫੈਮਲੀ ਚ ਬਿਜ਼ੀ ਬੜੇ ਰਹਿੰਦੇ ਐ। ਕਦੀ ਆਉਂਦੇ ਨੀ, ਬਹੁਤ ਘੱਟ ਹੀ ਆਉਂਦੇ ਐ। ਬਸ ਰੱਖੜੀ ਤੇ ਆ ਗਏ ਜਾਂ ਮਤਲਬ ਚਲੋ ਕੋਈ ਮਤਲਬ ਦਿਨ
ਪਤਾ ਕੀ ਅੱਜ ਕੱਲ੍ਹ ਨਾ ਸਮੇ ਬਦਲ ਗਿਆ ਐ। ਸਾਰੇ ਇੰਨੇ ਬਿਜ਼ੀ ਰਹਿਣ ਲੱਗ ਪਏ। ਪਹਿਲਾਂ ਜਿਹੜਾ ਪੁਰਾਣਾ ਜ਼ਮਾਨਾ ਹੁੰਦਾ ਸੀ ਨਾ ਸਭ ਨੂੰ ਹੁੰਦਾ ਸੀ, ਕਿ ਅਸੀਂ ਇਕੱਠੇ ਹੋ ਕੇ ਜਾਣਾ ਆ ਹਰ ਕਿਸੇ ਨੇ, ਉਦੋਂ ਛੁੱਟੀਆਂ ਵੀ ਹੋਦੀਆਂ ਤੇ ਚਲੋ ਵੀ ਸਾਰੇ ਨਾਨਕੇ ਪਰਿਵਾਰ ਵੱਲ ਚੱਲ ਜਾਣਾ। ਸਾਰਿਆਂ ਨੇ ਮਾਸੀਆਂ ਨੇ ਸਭ ਨੇ ਇਕਠ ਇਕੱਠੇ ਹੋਏ ਨੇ ਇੱਕੋ ਜਗ੍ਹਾ ਤੇ ਤੇ ਕਦੀ ਕਿਸੇ ਨੇ ਕਿਸੇ ਦੇ ਘਰ ਚੱਲ ਜਾਣਾ। ਤੇ ਹੁਣ ਅੱਜ -ਕੱਲ ਬੜਾ ਫ਼ਰਕ ਪੈ ਗਿਆ। ਕਿਉਂਕਿ ਬੱਚਿਆਂ ਕਰਕੇ ਵੈਸੇ ਵੀ ਨਹੀਂ ਨਿਕਲਿਆ ਜਾਦਾ। ਤੇ ਬਿਜੀਲ
ਹਾਂ ਬੱਚੇ, ਬੱਚੇ ਦੇ ਨੀਚਰ ਨੀ ਪਤਾ ਨੀ ਕਿੱਦਾਂ ਦੀ। ਅੱਜ ਕੱਲ ਬੱਚੇ ਅੱਜ ਕ ਨਾ ਕੱਲੇ-ਕੱਲੇ ਰਹਿਣਾ ਪਸੰਦ ਕਰਦੇ ਹਾਂ, ਅਸੀਂ ਚਾਹੁੰਦੇ ਉਸ ਪਰਿਵਾਰ ਵਿੱਚ ਰਹੀਏ। ਬੱਚੇ ਕਹਿੰਦੇ ਅਸੀਂ ਇਕੱਲੇ, ਇਕੱਲੇ ਰਹੀਏ। ਬੱਚੇ ਇਕੱਲੇ ਰਹਿਣਾ ਪਸੰਦ ਕਰਦੇ ਆ ਜ਼ਿਆਦਾ। ਉਹ ਪਸੰਦ ਨਹੀਂ ਕਰਦੇ, ਕੋਈ ਸਾਨੂੰ ਰੋਕ-ਟੋਕ ਕਰੇ, ਕਿਤੇ ਅਸੀਂ ਆਈਏ-ਜਾਈਏ ਸਾਨੂੰ ਪੂ ਪਿੱਛੇ ਕੋਈ ਆਨ-ਜਾਣ ਲੱਗੇ, ਸਾਨੂੰ ਸ਼ੌਕ ਹੋਣਾ ਆਪਣੀ ਕੋਈ ਚੀਜ਼ ਲਿਆਂਦੀ ਅਸੀਂ ਦਿਖਾਈਏ। ਬੱਚਿਆਂ ਨੂੰ ਸ਼ੌਂਕ ਹੀ ਹੈ ਨੀ। ਬੱਚੇ ਕਹਿੰਦੇ ਨਹੀਂ, ਜਦੋਂ ਅਸੀਂ ਪਾਉਨੇ ਆਂ, ਸਾਨੂੰ ਉਦੋਂ ਕੋਈ ਦੇਖੇ ਬਸ। ਪਹਿਲੇ ਨੀ ਅਸੀਂ ਕੋਈ ਚੀਜ਼ ਦਿਖਾਉਣੀ ਆਪਣੀ।
ਪਹਿਲਾਂ ਇਹ ਚੀਜ਼ਾਂ ਨਹੀਂ ਨਾ। ਅੱਜ ਕੱਲ ਟੈਕਨੋ ਹਰ ਇੱਕ ਚੀਜ਼ ਬੜੀ ਫਾਸਟ ਹੋ ਗਈ ਹੋਈ ਹੈ ਹਰ ਇੱਕ ਚੀਜ਼
ਬਸ ਉਹ ਫਾਸਟ ਬਹੁਤ ਗਈ ਏ ਹੁੰ ਮੈਂ ਤਾਂ ਆਪ ਦੇਖ-ਦੇਖ ਹੈਰਾਨ ਹੋਨੀ ਆ ਬੱਚਿਆ ਵਲ ਮੈਂ ਕਿਹਾ ਇਹਨਾਂ ਦਾ ਲੰਚ ਸਾਨੂੰ ਨੌਲੇਜ ਨਹੀਂ ਸੀ ਹੁੰਦੀ।
ਸਹੀ ਗੱਲ ਆ ਅਸੀਂ ਤਾਂ ਅੱਜ ਕੱਲ ਬੱਚਿਆਂ ਨੂੰ ਝਿੜਕਾ ਤੱਕ ਨਹੀਂ ਮਾਰ ਸਕਦੇ ਅਸੀਂ ਤੇ ਅਸੀਂ ਆਪਣੇ ਟਾਈਮ ਤੇ ਇੰਨਾ ਇੰਨੀਆਂ ਇੰਨੀਆਂ ਖਾਂਦੇ ਨੇ ਹੁਣ ਅੱਜ ਬੱਚਿਆਂ ਨੂੰ ਕਿਤੇ ਕਹਿ ਕੇ ਵੇਖ ਲਓ ਮ ਮ ਕ ਮਤਲਬ ਦਬਕਾ ਮਾਰਨ ਦੀ ਗੱਲ
ਵੀ ਮੇਰੇ ਮੰਮਾ ਮੈਨੂ ਦਬਕਾ-ਦੁਬਕਾ ਮਾਰ ਦਿੰਦੇ। ਕੁਛ ਕਹ ਦਿੰਦੇ ਆ ਸੀ। ਨਹੀਂ ਮੋਹਰੇ ਬੋਲੀ ਦਾ, ਪਰ ਅੱਜ ਕੱਲ ਦੇ ਬੱਚੇ ਮਾੜਾ ਜਿਹਾ ਕੁਛ ਕਹਿ ਕੇ ਦੇਖੋ। ਕਿ ਮੰਮਾ ਤੁਹਾਨੂੰ ਨੀ ਪਤਾ ਲੱਗਦਾ ਕੁਛ, ਕੀ ਬੋਲਣਾ ਕੀ ਕਹਿਣਾ।
ਉਲਟਾ ਇਹਨਾਂ ਨੂੰ ਮਨਾਉਣ ਚ ਈ ਬਸ ਲੱਗੇ ਰਹੀਦਾ ਵਾ।
ਬਸ ਹਾਂਜੀ, ਹਾਂਜੀ ਹੋਰ ਕੀ ਸਕੂਲ ਜਾਓ ਤਾਂ ਵੀ ਆਹ ਕੰਮ ਏਦਾਂ ਨੀ ਕਹਿਣਾ ਤੁਸੀ, ਘਰੋਂ ਪੇਰੈਂਟਸ ਮੀਟਿੰਗ ਹੁੰਦੀ ਹੈ, ਤੇ ਘਰੋਂ ਸਮਝਾ ਕੇ ਲੈ ਕੇ ਜਾਂਦੇ, ਏਦਾਂ ਨੀੋ ਬੋਲਣਾ ਤੁਸੀਂ ਆ ਨੀ ਕਰਨਾ, ਉਹ ਨੀ ਕਰਨਾ। ਮੈਂ ਕਿਹਾ ਤੁਸੀਂ ਬਹੁਤ ਸਿਆਣੇ ਓ, ਮੈਂ ਕਿਹਾ ਦਸ ਤੇ ਮੈਂ ਕਿਹਾ ਤੇ ਸਾਨੂੰ ਲੈ ਕੇ ਨ ਜਾਓ। ਆਪ ਹੀ ਅਟੈਂਡ ਕਰਲਓ ਜਾ ਕੇ
ਹੂੰ ਚਲੋ ਦੀ ਠੀਕ ਏ ਫਿਰ ਹੈਂ ਅਸੀਂ ਫਿਰ ਦੁਬਾਰਾ ਕੋਲ ਦੇ ਨਾਲ, ਠੀਕ ਏ ਓਕੇ ਜੀ।
ਓਕੇ ਜੀ।